ਹਾਂਜੀ, ਸਾਸ ਸ਼੍ਰੀ ਕਾਲ ਜੀ।
ਹਾਂਜੀ, ਸਾਸ ਸ਼੍ਰੀ ਕਾਲ ਜੀ। ਠੀਕ-ਠਾਕ?
ਅਸੀਂ ਵਧੀਆ ਬਿਲਕੁਲ ਬੋਤ ਵਧੀਆ, ਤੁਸੀਂ ਦੱਸੋ ਤੁਆਡਾ ਕੀ ਹਾਲ ਐ?
ਅਸੀਂ ਵੀ ਬੋਹਤ ਵਧੀਆ ਜੀ।
ਹੋਰ ਸੁਨਾਓ ਕੀ ਚੱਲ ਰੇਹਾ ਸੀਗਾ।
ਅਹ ਮੋਜਾਂ ਮਾਰਦੇ ਪਏ ਆ।
ਅੱਛਾ-ਅੱਛਾ ਚਲੋ ਵਧੀਆ ਗੱਲ ਐ ਮੋਜਾਂ ਵੀ ਮਾਰਣੀ
ਹੋਗੀ ਅੱਜ-
ਹਾਂ ਅੱਜ ਗਰਮੀ ਬੋਹਤ ਜ਼ਿਆਦਾ ਹੋਗੀ ਐ ਅੱਜ- ਕੋਡ ਤੋੜ ਤੇ ਗਰਮੀ ਨੇ ਨਾ ਬੋਤ ਜਾਦਾ ਹੋਈ ਪਈ ਐ। ਸਾਨੂੰ ਵੀ ਬੋਜ ਫੀਲ ਹੋ ਰੀ ਸੀ ਹਾਂ। ਲਾਈਟ ਤੇ ਤਾਨੂੰ ਪਤਾ ਫੇਰ- ਮਤਲਬ ਗਰਮੀ ਵਿਚ ਤੇ ਐਵੇ ਹੀ ਕਰਦੇ ਨੇ ਐ ਤੇ ਸ਼ੁਕਰ ਕਰੋ ਕਿ ਤੁਸੀ ਹੁਣ- ਕਟ ਨੀ ਲੱਗ ਰੇ ਹੈਗੇ ਨਈ ਤਾਂ ਪੈਲੇ- ਕੀ ਹੁੰਦਾ ਸੀਗਾ ਪੈਲੇ ਕਾਫੀ ਟਾਈਮ ਪੈਲੇ ਕੱਟ ਬੜੇ ਲੱਗਦੇ ਹੁੰਦੇ ਸੀ ਗਰਮੀ ਦੇ ਵਿੱਚ-
ਸਵੇਰੇ ਈ ਜਾਣੀ ਲਾਈਟ- ਤੇ ਓ ਪਤਾ ਨੀ ਹੁੰਦਾ ਸੀ ਕਦੋਂ ਆਣੀ ਏ ਕਦੋਂ ਨਈ।
ਅੱਛਾ ਜੀ।
ਹਾਂ ਮਤਲਬ ਪੈਲੇ ਕਾਫੀ ਜਦੋਂ ਪੈਲੇ ਓਲਡ ਜਨਰੇਸ਼ਨ ਮਤਲਬ ਥੋੜਾ ਪੈਲੇ ਦਾ ਟਾਈਮ ਸੀਗਾ ਜੋੜਾ ਅਪਣਾ- ਓਦੋ ਤੇ ਕੱਟ ਬੜੇ ਜਾਦਾ ਲੱਗਦੇ ਸੀਗੇ ਹੁਣ ਤੇ ਫੇਰ ਥੋੜ੍ਹੀ ਦੇਰ ਜਾਦੀ ਏ ਚਲੋ ਆ ਜਾਦੀ ਐ। ਲੇਕਿਨ ਸਾਡੇ ਵਿਚ ਓਨੀ ਵੀ ਪੇਸ਼ੈਂਸ ਨਹੀ ਰਈ ਅੱਜ-ਕੱਲ। ਕਿਉਕਿ ਅਸੀ ਲੋਕ ਸਾਰਿਆਂ ਨੂੰ ਸਾਰਿਆਂ ਨੂੰ ਸਾ- ਹਾਂ ਉਹੀ ਨਾ ਸਹੂਲਤਾਂ ਮਿਲ ਗਆਂ ਨੇ ਫੈਸਿਲਿਟੀਜ਼ ਮਿਲ ਗਆਂ ਨੇ ਵਧੀਆ ਵਧੀਆ- ਇਨਵਰਟਰ ਆ ਗਏ ਨੇ- ਜੇ ਬਈ ਜਿਨ੍ਹਾਂ ਚਿਰ ਸਾਨੂੰ ਪਤਾ ਨਹੀ ਲੱਗਦਾ ਕਿ ਲਾਈਟ ਗਈ ਹੈ। ਕਿ ਨਹੀ-
ਹਾਂਜੀ-
ਅੱਜ ਕੱਲ੍ਹ ਸਹੂਲਤਾਂ ਵੀ ਤਾਂ ਬਹੁਤ ਹੋ ਗਈ ਕਰ ਦਿੱਤੀਆਂ ਨੇ ਨਾ ਇਨਸਾਨ ਨੇ ਆਪਣੇ ਆਪ ਨੂੰ ਸੋਚ-
ਬਸ ਕਿਸੇ ਚੀਜ ਦਾ ਫਾਇਦਾ ਵੀ ਤਾਂ ਨੁਕਸਾਨ ਵੀ ਹੈ।
ਬਸ ਉਹੀ ਗੱਲ ਸਹੀ ਗੱਲ ਕਹਿ ਰਹੇ ਤੁਸੀਂ ਤੇ ਆ ਜਿਹੜੇ ਅੱਜ ਕੱਲ- ਹਾਂ ਜਿਹੜੇ ਅੱਜ ਕੱਲ ਕੂਲਰ ਏਸੀ ਚੱਲਦੇ ਨੇ- ਹਾਂਜੀ ਜਿਹੜੇ ਅੱਜ ਕੱਲ੍ਹ ਕੂਲਰ ਕੂਲਰ ਏ ਸੀ ਚੱਲੇ ਹੋਏ ਨੇ-
ਅਛਾ ਜੀ ਕੂਲਰ ਏ ਸੀ, -
ਹਾਂ ਕੂਲਰ ਦਾ ਤਾਂ ਫਿਰ ਵੀ ਚਲੋ ਬੈਨੀਫਿਟ ਈ ਐ ਉਹਦੇ ਵਿਚ ਜਿਆਦਾ ਪ੍ਰੋਬਲਮ ਨਹੀ ਹੁੰਦੀ। ਲੇਕਿਨ ਉਹ ਜਿਹੜੇ ਏਸੀ ਅਸੀ ਚਲਾਣੇ ਹਾਂ ਇਹਦੇ ਵਿੱਚ ਸਾਨੂੰ ਬਹੁਤ ਮਤਲਬ ਸਾਡਾ ਤੇ ਫਾਇਦਾ ਨੁਕਸਾਨ ਈ ਹੁੰਦਾ ਇੱਕ ਤਰ੍ਹਾਂ ਦਾ ਕਿਉਂਕਿ ਸਰੀਰ ਉਹਨੂੰ ਮਤਲਬ ਇੰਨੀ ਹੈਬਿਟ ਨਹੀਂ ਹੁੰਦੀ ਤਬ੍ਰ ਚਲਦੀ ਤੇ ਸਾਡੇ ਉਹ ਮਤਲਬ ਨੁਕਸਾਨ ਈ ਆ ਉਹ ਬੱਚਿਆਂ ਵਾਸਤੇ ਨੁਕਸਾਨ ਐ ਸਾਡੇ ਲਈ ਨੁਕਸਾਨ ਐ। ਪਰ ਅਸੀਂ ਲੋਕ ਸਮਝਦੇ ਨਹੀਂ ਹੈਗੇ ਬਿਲਕੁਲ ਵੀ ਅਸੀਂ ਸੋਚਦੇ ਹਾਂ ਕਿ ਏ ਸੀ ਲੱਗਾ ਹੋਣਾ ਚਾਹੀਦਾ ਇਹਦੇ ਨਾਲ ਸਟੇਟਸ ਪਤਾ ਲੱਗਦਾ ਅਸੀ -ਅਸੀ ਲੋਕ ਇਹ ਸੋਚਦੇ
ਲੇਕਿਨ ਸਾਨੂੰ ਇੰਨਾ ਨਹੀਂ ਪਤਾ ਕਿ ਉਹ ਸਾਡੇ ਲਈ ਕਿੰਨਾ ਹਾਰਮਫੁਲ ਹੈ। ਹਾਂ ਬਸ ਉਹੀ ਗੱਲ ਹੈ ਕਿ ਹਰ ਚੀਜ਼ ਨੁਕਸਾਨ ਸਾਨ ਵੀ ਐ ਫਾਇਦਾ ਵੀ ਐ।
ਹਾਂਜੀ ਏਸੀ ਜਿਵੇਂ ਏਸੀ 'ਚ ਦੋਂ ਬਾਹਰ ਨਿਕਲੋ ਤਾਂ ਨਾ ਇੱਕਦਮ ਇਉਂ ਲੱਗਦਾ ਜਿਸ ਤਰ੍ਹਾਂ ਕਿਸੇ ਨੇ ਚਪੇੜ ਮਾਰਤੀ ਹੋਏ।
ਬਿਲਕੁਲ ਸਹੀ ਗੱਲ ਕਹਿ ਰਹੇ ਓ ਤੁਸੀ
ਮਤਲਬ ਇਹੀ ਇੱਕਦਮ ਠੰਡਾ ਤੇ ਇੱਕਦਮ ਗਰਮ ਹੋ ਜਾ ਨਾ ਸਰੀਰ ਬ ਇਥੇ ਇੱਥੇ ਬੰਦਾ ਬਿਮਾਰ
ਸਰਦ ਗਰਮ ਹੋ ਜਾਂਦਾ ਨਾ ਮ ਜਿਵੇਂ ਬੱਚਿਆਂ ਨਾਲ ਲਗਾ ਲੋ ਹੁਣ ਬੱਚੇ ਇਕ ਦਮ ਏਸੀ ਵਿੱਚ ਰਹਿ ਰਹੇ ਨੇ ਉਹ ਇਕਦਮ ਬਾਹਰ ਜਾਣਗੇ ਠੀਕ ਹੈ ਉਹਨਾਂ ਦੀ ਤਬੀਅਤ ਖ਼ਰਾਬ ਹੋਏਗੀ ਹੋਏਗੀ ਡੈਫਨੈਟਲੀ ਹੋਏਗੀ ਹੋਏਗੀ ਠੀਕ ਐ ਨਾ ਕਿਉਂਕਿ ਉਹਨਾਂ ਨੂੰ ਉਸ ਟੈਂਪਰੇਚਰ ਰਹੇ ਨੇ ਜਿਹੜਾ ਕਿ ਘੱਟ ਟੈਂਪਰੇਚਰ ਹੈ ਬਾਹਰ ਦੇ ਅਕੋਰਡਿੰਗਲੀ ਤੇ ਉਸ ਚੀਜ਼ ਫੈਕਟ ਪਾਏਗਾ ਹੀ ਉਹਨਾਂ ਦੀ ਬੋਡੀ ਤੇ ਸਭ ਤੋਂ ਜ਼ਿਆਦਾ ਇਸ ਟਾਈਮ ਬੱਚੇ ਬਿਮਾਰ ਹੋਦੇ ਨੇ
ਹਾਂਜੀ
ਹਾਂਜੀ ਹਾਂਜੀ ਬਸ ਅਸੀਂ ਸਮਝਦੇ ਨੀ ਹੈਗੇ ਅੱਜ ਕੱਲ ਫਿਰ ਜਿਹੋ ਜਿਹੀ ਅਸੀਂ ਖੁਦ ਨੂੰ ਆਦਤ ਪਾਈ ਹੋਈ ਐ ਉਵੇਂ ਦੀ ਅਸੀਂ ਅੱਗੇ ਬੱਚਿਆਂ ਨੂੰ ਪਾਈ ਹੋਈ ਐ ਅਸੀਂ ਖੁਦ ਵੀ ਨੀ ਸਮਝਦੇ ਫਿਰ ਅੱਗੇ ਸਾਡੇ ਬੱਚੇ ਵੀ ਨੀ ਸਮਝਦੇ ਇਸ ਗੱਲ ਨੂੰ ਬਸ ਉਹਨੂੰ ਇਦਾਂ ਲਗਾ ਲੋ ਕਿ ਫੋਨ ਦਾ ਦੇਖਲੋ ਫੋਨ ਇੱਕ ਸੁਣਨ ਕਰਨ ਦਾ ਜ਼ਰੀਆ ਏ, ਠੀਕ ਐ? ਫੋਨ ਤੋਂ ਅਸੀਂ ਸੁਣ ਪੁੱਛ ਸਕਦੇ ਹਾਂ, ਅਸੀਂ ਕਰ ਸਕਦੇ ਹਾਂ, ਕਿਸੇ ਨਾਲ ਹਾਲ- ਚਾਲ ਪੁੱਛ ਸਕਦੇ ਹਾਂ। ਕੋਈ ਬਿਮਾਰ ਐ, ਉਹਦੇ ਉਹਦਾ ਪੁੱਛ ਲਿਆ ਹਾਲ ਕੋਈ ਕੋਈ ਗੱਲਬਾਤ ਇੱਕ ਦੂਜੇ ਨੂੰ ਅਸੀਂ ਟ੍ਰਾਂਸਫਰ ਕਰ ਲਿੱਤੀ ਮਤਲਬ ਕਿ ਇੱਕ ਦੂਜੇ ਦਾ ਪੁੱਛ ਲਿਆ। ਲੇਕਿਨ, ਇਹਦਾ ਨੁਕਸਾਨ ਦੇਖੋ ਕਿੰਨਾ ਏ।
ਸਭ ਤੋਂ ਜ਼ਿਆਦਾ ਸਕੈਮ ਫੋਨ ਤੇ ਹੀ ਹੋ ਰਹੇ ਨੇ।
ਬਿਲਕੁਲ ਸਹੀ ਕਹਿ ਰਹੇ ਹੋ, ਨਾਲੇ ਇਹਦਾ ਨੁਕਸਾਨ ਦੇਖੋ ਕਿੰਨਾ ਐ ਕਿ ਅਸੀਂ ਅਗਰ ਬੱਚੇ ਨੂੰ ਦੇਨੇ ਆਂ, ਤੇ ਬੱਚਾ ਰੀ ਅੱਜ ਕੱਲ੍ਹ ਕੀ ਹੈ, ਰੀਲਸ ਵਗੈਰਾ ਦੇਖਦੇ ਨੇ। ਹੋਰ ਹੈ ਕੀ ਕਾਰਟੂਨ ਦੀ ਰੀਲਜ਼ ਹੋ ਗਈ ਆ ਫਿਰ ਉਹਨਾਂ ਵਿੱਚ ਕੀ ਖਾਂਦੇ ਨੇ ਸਹੀ ਥੋੜ੍ਹੀ ਹੁੰਦੀ ਹੈ ਐ ਕੋਈ ਇਹਨਾਂ ਦੇ ਨਾਲ ਸਾਡੇ ਬੱਚੇ ਦਾ ਬਿਹੇਵਅਰ ਚੇਂਜ ਹੁੰਦੇ ਉਹ ਸਾਡੇ ਨਾਲ ਉਵੇਂ ਬਿਹੇਵ ਕਰਦੇ ਨੇ, ਜਿਵੇਂ ਕਿ, ਉਹ ਦੇਖਦੇ ਨੇ ਰੀਲਸ ਦੇ ਵਿੱਚ। ਤਾਂ ਫੇਰ ਉਹਨਾਂ ਦਾ ਵੀ ਬਿਹੇਵੀਅਰ ਚੇਂਜ ਹੁੰਦਾ, ਉਹਨਾਂ ਨੂੰ ਦੇਖ ਦੇਖ ਕੇ।
ਹਾਂਜੀ-ਹਾਂਜੀ, ਮਤਲਬ ਸਾਰਾ ਕੁਝ ਉੱਥੇ ਹੀ ਸ ਫੌਨ ਤੋਂ ਹੀ ਸਿੱਖ ਰਿਹਾ ਸਾਰੇ ਬੱਚਾ
ਸਭ ਕੁਛ ਫੋਨ ਤੋਂ ਹੀ ਸਿੱਖਿਆ ਜਾ ਰਿਹਾ ਅਸੀਂ ਕਹਿੰਦੇ ਹਾਂ ਨਾ ਕਿ ਸਾਡੇ ਬੱਚੇ ਨੂੰ ਇਹ ਕਿਵੇਂ ਆ ਗਿਆ, ਉਹ ਕਿਵੇਂ ਆ ਗਿਆ? ਅਸੀਂ ਤੇ ਸਿਖਾਇਆ ਈ ਨੀ, ਅਸੀਂ ਤੇ ਦੱਸਿਆ ਈ ਨੀ। ਇਹ ਸਭ ਕੁਛ ਫੋਨ ਤੋਂ ਹੀ ਆ ਰਿਹਾ, ਸਾਨੂੰ ਖੁਦ ਨੂੰ ਨੀ ਪਤਾ।
ਹੋਰ ਫੋਨ ਚ ਅਗਰ ਫੋਨ ਦੀ ਆਦਤ ਪੈ ਜਾਏ ਫੋਨ ਦੀ ਆਦਤ ਪੈ ਜਾਏ, ਤੇ ਉਹਨੂੰ ਛੁਡਾਉਣਾ ਬਹੁਤ ਔ ਔਖਾ ਅੱਜ-ਕੱਲ੍ਹ ਦੇਖਦੇ ਆ ਰੀਲਸ ਵਗੈਰਾ ਆਉਂਦੀਆਂ ਨੇ ਕਿ ਬੱਚੇ ਨੂੰ ਇਸ ਤਰ੍ਹਾਂ ਹੋ ਗਿਆ, ਬੱਚੇ ਨੂੰ ਇਹ ਵੀ ਪ੍ਰੋਬਲਮ ਹੋ ਗਈ, ਬੱਚੇ ਨੂੰ ਇਸ ਮਤਲਬ ਕੋਈ ਨਾ ਕੋਈ ਬਿਮਾਰੀ ਲੱਗੀ ਹੋਈ ਹੈ, ਫੋਨ ਤੋਂ ਰਿਲੇਟਿਡ।
ਮੈਂ ਮੈਂਟਲੀ ਮਤਲਬ ਪ੍ਰੋਬਲਮ ਹੋ ਜਾਂਦੀਆਂ ਨੇ ਕਈਆਂ ਨੂੰ ਮੈ ਟਲੀ ਪ੍ਰੋਬਲਮ ਹੋ ਜਾਂਦੀ ਐ ਅੱਜ ਕੱਲ੍ਹ ਕੀ ਹੈ, ਕਿ ਕੁਛ ਵੀ ਅਗਰ ਮਤਲਬ ਆਊਟਡੋਰ ਕੋਈ ਗੇਮਸ ਵੀ ਨਹੀਂ ਰਹਿ ਗਈਆਂ, ਬੱਚੇ ਬਾਹਰ ਖੇਲਦੇ ਹੀ ਨੀ ਹੈਗੇ, ਸਾਰਾ ਦਿਨ ਅੰਦਰ ਹੀ ਵੜੇ ਰਹਿੰਦੇ ਨੇ ਅੰਦਰ ਹੀ ਗੇਮ ਅਗਰ ਗੇਮ ਕੋਈ ਖੇਲਣੀ ਏ ਤੇ ਉਹ ਫੋਨ 'ਚ ਹਾਂਜੀ ਮੰਮਾ ਫੋਨ ਦੋ ਫੋਨ ਵੀ ਖੇਲਣੀ ਐ ਕੁਛ ਕਲਰ ਕਰਨਾ ਤਾਂ ਫ਼ੋਨ ਚਾਹੀਦੇ ਜੇ ਮੰਨ ਲੋ ਪੜ੍ਹਾਈ ਕਰਨੀ ਏ, ਤਾਂ ਫੋਨ ਚਾਹੀਦਾ ਇਹਨਾਂ ਨੂੰ ਸਾਡੇ ਜ਼ਮਾਨੇ ਚ ਫੋਨ ਹੁੰ -ਦੇ ਨੀ ਸੀ, ਅਸੀਂ ਤਾਂ ਬਿਨਾਂ ਫੋਨ ਤੋਂ ਹੀ ਪੜ੍ਹੇ ਹ ਦੇਖ ਲਓ।
ਹਮ।
ਅਸੀਂ ਤਾਂ ਕਦੀ ਫੋਨ ਯੂਜ ਹੀ ਨੀ ਕੀਤਾ, ਬਲਕਿ ਫੋਨ ਜਦੋਂ ਯੂਜ ਕਰਦੇ ਸੀ ਤੇ ਉਦੋਂ ਪੇਰੈਂਟਸ ਵੀ ਮਨਾ ਕਰਦੇ ਸੀ, ਤਾਂ ਟੀਚਰਸ ਵੀ ਫੋਨ ਹੀ ਨੀ ਹੁੰਦੇ ਸੀਗੇ, ਮਤਲਬ ਸਮਾਰਟ ਫ਼ੋਨ ਕਿੱਥੇ ਹੁੰਦੇ ਸੀ, ਤੁਹਾਨੂੰ ਪਤਾ ਹੀ ਹੋਏਗਾ?
ਇਹ ਹੁੰਦੇ ਨਾ-
ਹਾਂ, ਦੇਖ ਲਓ ਮਤਲਬ ਅੱਜ ਅਗਰ ਸਾਇੰਸ ਨੇ ਤਰੱਕੀ ਕਰ ਦਿੱਤੀ ਹੈ, ਤੇ ਉਸ ਚੀਜ਼ ਇਨਸਾਨ ਨੂੰ ਹੀ ਸਭ ਤੋਂ ਜ਼ਿਆਦਾ ਨੁਕਸਾਨ ਹੈਗਾ। ਉਹ ਨੇ ਅੱਜ ਕੱਲ੍ਹ ਕੀ ਹੈ? ਐਨੇ ਇਨੇ ਗੈਜਟਸ ਬਣ ਗਏ ਨੇ ਟੈਬ, ਕਦੀ ਬਲੂਟੂਥ ਕਦੀ ਇਹ ਕੀ ਹੈ? ਸ ਸਾਰਾ ਕੁਛ ਨੁਕਸਾਨ ਐ ਸਾਡੇ ਵਾਸਤੇ।
ਹਾਂਜੀ।
ਇਹਨਾਂ ਦੇ ਵਿੱਚੋਂ ਰੇਜ਼ ਨਿਕਲਦੀਆਂ ਨੇ ਤੇ ਉਹ ਸਾਡੇ ਲਈ ਬਹੁਤ ਹਾਰਮਫੁੱਲ ਐ।
ਹਾਂਜੀ ਜਿਸ ਤਰ੍ਹਾਂ ਫਾਈਵ ਜੀ ਟਾਵਰ ਲੱਗ ਰਹੇ ਨੇ ਇਸਦੇ ਵਿੱਚ ਵੀ ਮਤਲਬ ਬਹੁਤ ਜ਼ਿਆਦਾ ਬਰਡਸ ਕੰਮ ਹੋ ਗਏ ਨਾ। ਪਕਸ਼ੀ ਪਹਿਲੇ ਬੋਤ ਪਕਸ਼ੀ ਦੇਖੇ ਜਾਂਦੇ ਸੀ ਹੁਣ ਨਜ਼ਰ ਈ ਨ੍ਹੀਂ ਆਂਦੇ।
ਉਹੀ ਤਾਂ ਕਹਿ ਰਹੀ ਹਾਂ ਦੇਖੋ, ਮਤਲਬ ਅਸੀ ਤੇ ਆਪਣੀ ਨੇਚਰ ਨੂੰ ਵੀ ਖ਼ਰਾਬ ਕਰ ਰੇ ਆਂ।
ਹਾਂਜੀ, ਸੱਚੀ ਮੇਰਾ ਤੇ ਦਿਲ ਕਰਦਾ ਵਾ ਕਿ ਕਿ ਮਿੱਟੀ ਦਾ ਮਕਾਨ ਹੋਵੇ
ਹਾਂਜੀ ਹਾਂਜੀ।
ਮਤਲਬ ਇਸ ਤਰ੍ਹਾਂ ਦਾ ਵੈਂਟੀਲੇਸ਼ਨ ਉਹਨੂੰ ਬਣਾਇਆ ਜਾਏ ਕਿ ਉਹਦੇ ਚ ਗਰਮੀ ਹੋਏ ਤਾਂ ਗਰਮੀ ਨਾ ਲੱਗੇ। ਸਰਦੀ ਹੋਏ ਤੇ ਸਰਦੀ ਨਾ ਲੱਗੇ।
ਬਸ ਤੁਹਾਡੀ ਸੋਚ ਤਾਂ ਵੈਸੇ ਬਹੁਤ ਵਧੀਆ ਤੁਸੀਂ ਬਹੁਤ ਵਧੀਆ ਗੱਲ ਕੀਤੀ ਐ ਕਿਉਂਕਿ ਅੱਜ-ਕੱਲ੍ਹ ਇਹੋ ਜਿਹਾ ਮਿਲਦਾ ਨਈ ਐ ਨਾ।
ਹ ਗੱਲ ਸਾਰੀ ਸਟੇਟਸ ਦੀ ਆ ਜਾਂਦੀ ਕਿ ਇਹ ਜੀ ਇਹਨਾਂ ਕੋਲ ਇਸ ਤਰ੍ਹਾਂ ਰਹਿ ਰਹੇ ਨੇ, ਇਸ ਤਰ੍ਹਾਂ ਰਹਿ ਰਹੇ ਨੇ।
ਬਸ ਮੈਂ ਤੁਹਾਨੂੰ ਦਸ ਤੇ ਰਈ ਅੱਜ-ਕੱਲ੍ਹ ਜਿਹੜਾ ਸਾਡੇ ਘਰਾਂ ਵਿੱਚ ਸਭ ਕੁਛ ਹੈਗਾ ਹੈ ਨਾ ਉਹ ਸਿਰਫ ਇੱਕ ਸਟੇਟਸ ਕਰਕੇ ਆ ਸਾਨੂੰ ਸਟੇਟਸ ਤੇ ਮਾਰ ਦਿੱਤਾ ਕੀ ਦੁਨੀਆਂ ਕੀ ਕਹੇਗੀ, ਲੋਕੀ ਕੀ ਕਹਿਣਗੇ? ਕਿ ਅਸੀਂ ਐਵੇਂ ਰਹਿੰਦੇ ਆਂ, ਅਸੀਂ ਇਹ ਯੂਜ ਫੋਨ ਨੀ ਯੂਜ ਕਰਦੇ ਅਸੀਂ ਅਸੀਂ ਬਲੂਟੂਥ ਨੀ ਯੂਜ ਕਰਦੇ।
ਹਂ।
ਮਤਲਬ ਲੋਕੀ ਆ ਆ ਮਤਲਬ
ਸਹੀ ਗੱਲ ਐ।
ਤੇ ਮਤਲਬ ਉਹ ਚੀਜ਼ ਸਾਨੂੰ ਬ ਵੀ ਅੱਛੀ ਨਈਂ ਲੱਗਦੀ। ਤਾਂ ਇਸ ਕਰਕੇ ਦੇਖਲੋ ਮਤਲਬ ਕਿ ਏਡੇ ਵੱਡੇ-ਵੱਡੇ ਟੈਬ ਹੈਗੇ ਨੇ, ਸਮਾਰਟਫੋਨ ਬਲੂਟੂਥ ਅੱਜ-ਕੱਲ੍ਹ ਹੋਰ ਵੀ ਬਹੁਤ ਕੁਛ ਆ ਰਿਹਾ ਜਿਦਾਂ ਸਾਨੂੰ ਸਾਨੂੰ ਵੀ ਨੀ ਪਤਾ ਕਹੀਆਂ ਨੂੰ।
ਹਾਂਜੀ।
ਸਾਨੂੰ ਵੀ ਕੁਛ ਪੇਰੈਂਟਸ ਨੂੰ ਨਈਂ ਪਤਾ ਕਿ ਇਹਨੂੰ ਕਿਵੇਂ ਯੂਜ ਕਰਨਾ ਕਿਵੇਂ ਨਈਂ। ਬਟ ਦੇਖਲੋ ਬੱਚਿਆਂ ਨੂੰ ਸਭ ਕੁਛ ਪਤਾ।
ਪੇਰੈਂਟਸ ਨੂੰ ਚਾਈਦਾ ਵਾ ਕਿ ਫੋਨ ਨੂੰ ਮਤਲਬ ਘਰ ਅਗਰ ਹੈਗਾ ਨਾ ਫੋਨ ਸਿਰਫ ਇੱਕ ਫੋਨ ਰੱਖਣ ਤੇ ਮੋਸਟਲੀ ਜੇ ਅਗਰ ਉਹ ਫ੍ਰਰੀ ਅਗਰ ਘਰ ਆ ਗਏ ਨੇ ਪੇਰੈਂਟਸ ਤੇ ਆਪਣੇ ਬੱਚੇ ਨੂੰ ਐਕਟੀਵਿਟੀ ਕਰਾਨ ਫੋਨ ਵੱਲ ਤੇ ਬਿਲਕੁਲ ਧਿਆਨ ਈ ਨਾ ਦੇਣ। ਸਭ ਨਾ ਵਧੀਆ ਹਂ, ਹਂ ਪਾਰਕ ਚਲੇ ਜਾਓ, ਕ੍ਰਿਕਟ ਪਾਰਕ ਚਲੇ ਜਉ ਕ੍ਰਿਕਕੇਟ ਖੇਲ ਲੋ ਫੁਟਬਾਲ
ਹਾਂ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ।
ਚੇ ਨੂੰ
ਹਾਂ ਬੀਜੀ ਉਹ ਬੱਚੇ ਨੂੰ ਬੱਚੇ ਨੂੰ ਵੀ ਲੱਗੇ ਕਿ ਹਾਂ ਉਹਦੇ ਪੇਰੈਂਟਸ ਉਹਦੇ ਨਾਲ ਟਾਈਮ ਸਪੈਂਡ ਕਰ ਰਹੇ ਨੇ। ਨਈ ਤੇ ਬੱਚੇ ਆਹੀਂ ਸੋਚਦੇ ਕੇਨ ਅੱਜ ਕੱਲ੍ਹ ਕਿ ਸਾਡੇ ਪੇਰੈਂਟਸ ਤਾਂ ਖ਼ੁਦ ਫੋਨਾਂ ਵਿੱਚ ਲੱਗੇ ਹੋਏ ਨੇ ਤੇ ਅਸੀਂ ਵੀ ਆ ਅਸੀਂ ਵੀ ਚਲਾਵਾਂਗੇ ਫਿਰ ਉਹ ਵੀ ਬੋਲਦੇ ਨੇ ਕਿ ਅਸੀਂ ਵੀ ਚਲਾਣਾ, ਜਿਨਾਂ ਦਾ
ਮੈਂ ਕਹਿ ਤਾਂ ਰਿਹਾ ਮੈਂ ਜਿਸ ਟਾਈਮ ਜਿਸ ਟਾਈਮ ਮੇਰਾ ਕਾਕਾ ਅਗਰ ਮੇਰੇ ਲਾਗੇ, ਬੇਟਾ ਲਾਗੇ ਬੈਠਾ ਹੋਏ ਨਾ। ਫੋਨ ਅਗਰ ਉਹ ਮੇਰੇ ਵੱਲ ਦੇਖ ਰਿਹਾ ਤੇ, ਆਪਾਂ ਫੋਨ ਨੀਚੇ ਕਰ ਲਈਦਾ।
ਨਹੀਂ ਬਹੁਤ ਵਧੀਆ ਸੋਚ ਹੈ, ਤੁਹਾਡੀ ਨਾ।
ਕੀ ਪਤਾ ਕਿ ਉਹਨੇ ਸਾਨੂੰ ਦੇਖਣਾ ਵਾ, ਤੇ ਫਿਰ ਬਾਅਦ ਚ ਉਹਨੇ ਵੀ ਕਹਿਣਾ ਨਹੀਂ, ਲੈ ਮੈਨੂੰ ਸਾਨੂੰ ਵੀ ਦੋ।
ਹਾਂ, ਨੀ ਇਹ ਤੇ ਬਿਲਕੁਲ ਸਹੀ ਕਹਿ ਰਹੇ ਹੋ, ਤੁਸੀਂ ਐਵੇਂ ਐਕਚੁਲੀ। ਹੋਣਾ ਵੀ ਚਾਹੀਦਾ ਪੇਰੈਂਟਸ ਨੂੰ। ਹਨਾ, ਲੇਕਿਨ ਅੱਜ ਕੱਲ੍ਹ ਦੀ ਜਨਰੇਸ਼ਨ ਸਮਝ ਨਹੀਂ ਰਹੀ, ਪੇਰੈਂਟਸ ਵੀ ਨਾ ਜਿਹੜੇ ਅੱਜ ਕੱਲ ਦੇ ਨੇ। ਸਮਝ ਨਹੀਂ ਰਹੇ ਹੈਗੇ, ਇਸ ਚੀਜ਼ ਨੂੰ ਬਿਲਕੁਲ ਵੀ।
ਹਾਂਜੀ।
ਹੂੰ। ਹੋਰ ਬਸ। ਇਹ ਡਰ ਲੱਗਦਾ ਹੈਗਾ, ਕਈ ਵਾਰੀ ਤੇ ਕਿ ਨੁਕਸਾਨ ਇੰਨੇ ਹੈਗੇ ਨੇ, ਫਾਇਦੇ ਤਾਂ ਚਲੋ ਹ ਹੈਗੇ ਨੇ। ਨੁਕਸਾਨ ਇਹਨੇ ਨੇ ਕਿ, ਕੱਲ ਨੂੰ ਸਾਡੇ ਬੱਚੇ, ਕਿਤੇ ਗਲਤ ਲਾਈਨ ਚ ਨਾ ਪੈ ਜਾਣ। ਕੁਛ ਗਲਤ ਨਾ, ਮਤਲਬ ਕਰਨ ਲੱਗ ਜਾਣ। ਹਨਾ, ਕਿਉਂਕਿ ਅੱਜ ਕੱਲ੍ਹ ਸੁਸਾਇਟੀ ਬਹੁਤ ਖਰਾਬ ਹੋ ਗਈ ਹੈ। ਹਾਂ, ਬਿਲਕੁਲ ਸਹੀ ਕਹਿ ਰੇ।
ਮਤਲਬ, ਛੋਟੇ ਬੱਚੇ ਤਾਂ ਵੈਸੇ ਹੀ ਸੇਫ ਨਹੀਂ ਹੈਗੇ।
ਬਿਲਕੁਲ ਵੀ ਨਹੀਂ ਹੈਗੇ ਜੀ, ਅੱਜ ਕੱਲ ਕਿਸੇ ਤੇ ਭਰੋਸਾ ਹੀ ਨਹੀਂ ਕੀਤਾ ਜਾਂਦਾ।
ਗਲ਼ੀ ਦੇ ਵਿੱਚ ਵੀ, ਅਗਰ ਤੁਸੀਂ ਬੱਚੇ ਨੂੰ ਛੱਡ ਰਹੇ ਹੋ, ਤਾਂ ਤੁਹਾਨੂੰ ਉਹਦੇ ਵਿੱਚ ਵੀ, ਪੂਰੀ ਨਿਗਰਾਨੀ ਰੱਖਣੀ ਪਏਗੀ। ਤੇ ਨਾਲ ਵਾਲੇ ਪੜੋਸੀ ਦਾ ਨੀ ਪਤਾ ਹੁੰਦਾ, ਕੀ ਸੋਚ ਰਿਹਾ ਹੁੰਦਾ।
ਹਾਂ, ਇਹ ਤੇ ਹੈ, ਇਹ ਤੇ ਹੈ, ਚਲੋ। ਕੋਈ ਨੀ, ਇਹ ਤਾਂ ਸਭ ਦੇ ਨਾਲ ਹੀ ਹੈ, ਕੋਈ ਨੀ ਅਹ ਧਿਆਨ ਤੇ ਰੱਖਣਾ ਪਏਗਾ।
ਹਾਂ, ਅੱਜ ਕੱਲ੍ਹ ਆਉਂਦੇ ਰਹਿੰਦਾ ਐਡ ਤੇ, ਇਸ ਤਰ੍ਹਾਂ ਹੋ ਗਿਆ ਬੱਚੇ ਨਾਲ, ਉਸ ਤਰ੍ਹਾਂ ਹੋ ਗਿਆ।
ਹਾਂਜੀ, ਹਾਂਜੀ ਚਲੋ ਠੀਕ ਹੈ ਜੀ, ਓਕੇ- ਓਕੇ ਜੀ।
ਕੋਈ ਨਾ ਧਿਆਨ ਰੱਖਣਾ ਠੀਕ ਹੈ ਜੀ, ਓਕੇ ਜੀ- ਓਕੇ ਜੀ ਬਾਏ ਜੀ।